ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਵੀਰ ਜੀ।
ਹਾਂਜੀ-ਹਾਂਜੀ, ਦੱਸੋ ਕੀ ਕਰ ਰਹੇ ਹੋ?
ਬਸ ਕੁਛ ਨੀ ਜੀ ਵਿਹਲੇ ਪਾਰਕ ਚ ਬੈਠੇ ਸੀ ਲਾਈਟ ਗਈ ਹੋਈ ਹੁਣੇ। ਵੀ ਖੇਡਦੇ ਪਏ ਸੀ ਲਾਈਟ ਚਲੇ ਗਈ ਫੇਰ ਆ ਕੇ ਬਹਿ ਗਏ ਮੈਂ ਕਿਹਾ ਚਲੋ ਕਿਸੇ ਨੂੰ ਫੋਨ ਕਰ ਕਰ ਲੈਂਦੇ ਹਾਂ, ਵਿਹਲੇ ਬੈਠੇ ਸੀ।
ਸਹੀ ਕੀਤਾ ਜੀ ਅਸੀਂ ਬਾਹਰ ਘੁੰਮ ਰਹੇ ਸੀ ਕੰਮ ਤੋਂ ਆਏ ਸੀ ਘਰੇ। ਘਰੇ ਕੀ ਕਰਨਾ ਸੀ ਫਿਰ ਆਪਾਂ ਵੀ ਬਾਹਰ ਨਿਕਲੇ ਸੀਗੇ ਘਰ ਤੋਂ ਸੋਚਿਆ ਘੁੰਮ ਲਈਏ ਥੋੜ੍ਹੀ ਦੇਰ।
ਹਾਂਜੀ, ਦੇਖੋ ਜੀ ਮੇਰਾ ਇੱਕ ਸਵਾਲ ਹੈਗਾ ਤੁਹਾਡੇ ਤੋਂ, ਤੁਸੀਂ ਅ, ਤੁਸੀਂ ਆਪਣੇ ਫਿਊਚਰ ਜ਼ਿੰਦਗੀ ਚ ਕਰਨਾ ਕੀ ਚਾਹੁੰਦੇ ਹੋ, ਮਤਲਬ ਆਪਣਾ ਫਿਊਚਰ ਬਰਾਈਟ ਕਿਵੇਂ ਦੇਖਣਾ ਚਾਹੁੰਦੇ ਹੋ ਤੁਸੀਂ।
ਫਿਊਚਰ ਜ ਜਿਵੇਂ ਤੁਹਾਨੂੰ ਪਤਾ ਫਿਊਚਰ ਤਾਂ, ਸਾਰੇ ਫਿਊਚਰ ਤਾਂ ਜੀ ਬਹੁਤ ਕੁਛ ਕੁਦਰਤੀ ਹੈ ਜੀ ਪਹਿਲਾਂ ਜਿਵੇਂ ਹੈ ਕੀ ਤੁਹਾਨੂੰ ਪਤਾ ਹੈ ਸਾਰਿਆਂ ਮੁਡਿਆਂ ਦਾ ਪਹਿਲਾਂ ਸਪਣਾ ਆਪਣਾ ਕ੍ਰਿਕਟਰ ਬਣਨ ਹੁੰਦਾ ਹੈ ਜੀ, ਜਿਵੇਂ ਬੱਚੇ ਹੁੰਦੇ ਨੇ ਉਹ ਪਹਿਲਾਂ ਸੁਪਨਾ ਤਾਂ ਆਉਣਾ ਤ ਕ੍ਰਿਕਟਰ ਬਣਣ ਦਾ ਹੁੰਦੇ ਆ, ਫਿਰ ਉਹੀ ਹੈ ਜੀ ਘਰ ਦੀ ਜਿੰਮੇਵਾਰੀਆਂ, ਕਰਕੇ, ਬੱਚਿਆਂ ਕੰਮ ਤੇ ਲੱਗ ਜਾਂਦੇ ਨੇ। ਕ੍ਰਿਕਟ ਦਾ ਸਪਨਾ ਛੱਡ ਦਿੰਦੇ ਨੇ ਜੀ ਟਾਈਮ ਵੀ ਬੜਾ ਘੱਟ ਮਿਲਦਾ ਉਹਨਾਂ ਨੂੰ ਬਾਕੀ ਆਪਾਂ ਫਿਊਚਰ ਦੇ ਲਈ ਪਲੱਸ ਟੂ ਕੀਤੀ ਹੋਈ ਹੈ, ਆਪਣਾ ਬੀਕਮ ਵੀ ਕੀਤੀ ਸੀਗੀ। ਬਸ ਅੱਗੇ ਐਵੇਂ ਆ ਜੀ ਕੰਮ- ਕਾਰ ਕਿਤੇ ਲੱਗਿਆ ਨੀ ਨੌਕਰੀ ਲੱਗੀ ਨੀ ਇਹ ਤਾਂ ਫੇਰ ਧੱਕੇ ਖਾਈ ਜਾਂਦੇ ਨੇ। ਜਿੱਥੇ ਕੰਮ ਮਿਲਦਾ ਉੱਥੇ ਕਰਦੇ ਨੇ ਤੇ ਫਿਊਚਰ ਦ ਐਵੇਂ ਹੈ ਜੀ ਬਸ ਫਾਰਮ-ਫਰਮ ਭਰੀ ਜਾਂਦੇ ਨੇ ਜਿਹੜੇ ਵੀ ਫਾਰਮ ਨਿਕਲਦੇ ਨੇ ਕੀ ਪਤਾ ਕਿਤੇ ਨੰਬਰ ਪਾਈ ਜਾਵੇ। ਹੁਣ ਜਿਹੜਾ ਸੋਚਿਆ ਜ਼ਰੂਰੀ ਨਹੀਂ ਹੈ ਜੀ ਉਹੀ ਹੋਣਾ ਹੈ।
ਲ ਹਾਂਜੀ-ਹਾਂਜੀ ਸਰਕਾਰੀ ਫਾਰਮ ਤੇ ਦੇਖੋ ਸਾਰੇ ਭਰਨੇ ਚਾਹੀਦੇ ਨੇ ਕਿਸਮਤ ਦਾ ਕੁਛ ਪਤਾ ਨੀ ਹੈ ਜੀ ਕਦੋਂ ਮੋੜ ਲੈ ਲਏ।
ਉਹ ਤਾਂ ਹੈ ਜੀ ਬਸ ਉ ਕਿਸਮਤ ਭਰੋਸੀ ਬੈਠੇ ਹ ਆਪਾਂ ਵੀ ਕੀ ਪਤਾ ਕਦੋਂ ਕਿਸਮਤ ਪਲਟ ਜਾਣ ਤੇ ਕਿਤੇ ਲੱਗ ਜਾਈਏ।
ਹਾਂਜੀ-ਹਾਂਜੀ।
ਤਾਹੀ ਕੋਸ਼ਿਸ਼ ਕਰੇ ਜਾਂਦੇ ਨੇ ਜ ਬਾਕੀ ਦੇਖਦੇ ਆ ਬਾਬੇ ਜਿਰ ਜਾਂ ਕੀ ਕਰਦਾ ਅੱਗੇ?
ਭਾਈ ਦੇਖੋ ਜੀ ਸਾਰੇ ਇੰਡੀਅਨ ਦਾ ਤੇ ਵੈਸੇ ਇਹੀ ਸੁਪਨਾ ਹੁੰਦਾ ਕਿ ਹਾਂ ਬਈ ਪਹਿਲੇ ਤਾਂ ਕ੍ਰਿਕਕੇਟਰ ਬਣਿਏ। ਉਹ ਤੇ ਦੇਖੋ ਫੇਰ ਅੱਗੇ ਜਾ ਕੇ ਘਰ ਦੀ ਜਿੰਮੇਦਾਰੀ ਆ ਜਾਂਦੀ ਹੈ ਤੇ ਬੰਦਾ ਛੱਡ ਦਿੰਦਾ ਇਹ ਚੀਜ਼ ਜਿਹੜੇ ਦੇਖੋ ਜੀ ਪੇਰੈਂਟਸ ਜਿਹੜੇ ਪੋਰਟ ਵੀ ਕਰਦੇ ਨੇ ਤੇ ਉਹ ਬੰਦੇ ਅੱਗੇ ਜਾਂਦੇ ਵੀ ਹੈਗੇ ਨੇ ਕੁਛ ਪੇਰੈਂਟਸ ਨੀ ਹੁੰਦੇ ਜੀ ਦੇ ਕੋਈ ਬਜਟ ਦੀ ਵੀ ਪ੍ਰੋਬਲਮ ਹੁੰਦੀ, ਕੋਈ ਮਿਡਲ ਕਲਾਸ ਵੀ ਹੁੰਦਾ ਉਹ ਸਪੋਰਟ ਨਹੀਂ ਕਰ ਪਾਉਂਦੇ। ਤੇ ਉਹ ਬੱਚਾ ਤੇ ਚਲੋ ਹੁਨਰ ਹੁੰਦਾ। ਚੀਜ਼ ਪਰ ਫੈਮਿਲੀ ਦੀ ਸਪੋਟ ਹੋਣੀ ਵੀ ਬਹੁਤ ਜ਼ਰੂਰੀ ਹੈਗੀ ਇਹਦੀ।
ਹਾਂ-ਹਾਂਜੀ ਬਾਕੀ ਸਭ ਤਾਂ ਭੁੱਲ ਜਾਂਦਾ ਬੱਚਾ ਜੀ ਬਸੇ ਗੇਮਾਂ-ਗੁਮਾਂ ਕਿੱਥੇ ਭੁਲਦਾ ਹੈ ਜੀ ਕ੍ਰਿਕਟ ਤਾਂ ਕੋਈ ਨੀ ਭੋਲ ਅੱਜ-ਕੱਲ ਤਾਂ ਜਿੱਥੇ ਮਿਲ ਜਾਵੇ ਉੱਥੇ ਖੇਡਦੇ ਨੇ ਬੰਦੇ। ਕ੍ਰਿਕੇਟ ਨੀ ਭੁੱਲਦਾ ਜੀ ਛੇਤੀ ਕੋਈ।
ਪਰ ਤੁਸੀਂ ਇਹ ਅਗਲੇ ਪੰਜ ਸਾਲਾ ਚ ਤੁਸੀਂ ਆਪਣੇ ਆਪ ਨੂੰ ਵੈਸੇ ਦੇਖਣਾ ਕਿੱਥੇ ਚਾਹੋਗੇ ਹਾਂ ਬਈ ਤਰੱਕੀ ਚ ਦੇਖਣਾ ਚਾਹੋਗੇ ਨਾ। ਤੇ ਕਿੱਥੇ ਦੇਖਣਾ ਚਾਹੋਗੇ ਤੁਸੀਂ ਅਗਲੇ ਪੰਜ ਸਾਲਾਂ ਚ ਆਪਣੇ-ਆਪ ਨੂੰ?
ਜੀ ਆਪਣੇ-ਆਪ ਨੂੰ ਉੱਥੇ ਦੇਖਣਾ ਚਾਹਾਂਗਾ ਜਿਹਨੂੰ ਕੋਈ ਦਬਾ ਨਾ ਸਕੇ ਪੈਸਿਆਂ ਦੇ ਮਾਮਲੇ ਚ। ਤੇ ਘਰਦਿਆਂ ਖੁਸ਼ ਰਹਿਣ, ਘਰਦਿਆਂ ਨੂੰ ਕਮੀ ਨਾ ਹੋਵੇ ਕਿਸੇ ਚੀਜ਼ ਦੀ। ਤੇ ਜੀ ਜਿਹੜਾ ਵੀ ਸਾਡੇ ਇਧਰ ਆਵੇ ਉਹ ਖ਼ੁਸ਼ ਹੋ ਕੇ ਜਾਵੇ, ਮਤਲਬ ਖਾਲੀ ਹੱਥ ਨਾ ਜਾਵੇ ਸਾਡੇ ਦਰ ਤੋਂ।
ਹਾਂਜੀ-ਹਾਂਜੀ, ਬਿਲਕੁਲ ਸਹੀ।
ਇਨਾ ਹੀ ਕਾਮਯਾਬ ਹੋਣਾ ਚਾਹੁੰਦੇ ਆ ਜੀ, ਬਸ ਇੱਕ ਕੋਠੀ ਕਾਰ ਪੈ ਜਾਵੇ। ਤੇ ਕਾਰ ਲੈ ਲਈਏ ਜੀ ਬਸ। ਇਨਾ ਹੀ ਘਰਦਿਆਂ ਨੂੰ ਘੁਮਾਉਣਾ ਚਾਹੁੰਦੇ ਨੇ ਘਰ ਦੇ ਵਿੱਚ ਜਿਹੜੀ ਆਪਣੀ ਖੁਦ ਹੀ ਪਰਸਨਲ ਹੋਵੇ। ਕੋਈ ਐਵੇਂ ਨਾ ਕਹਿ ਸਕੇ ਵੀ ਅਸੀਂ ਦਲਵਾਈਏ ਜਾਂ ਕੋਈ ਰਿਸ਼ਤੇਦਾਰ ਨਾ ਕਹਿ ਸਕੇ ਇਹਨਾਂ ਦੇ ਘਰੇ ਇਹ ਹੈ ਨੀ।
ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ।
ਜਿਵੇਂ ਕੋਈ ਰਿਸ਼ਤੇਦਾਰ ਹਨ, ਸਮਝੇ
ਹ ਦੇਖੋ ਮੈਂ ਤਾਂ ਇਹੀ ਚਾਹਦਾ ਕਿ ਹਾਂ ਬਈ ਅਗਲੇ ਪੰਜ ਸਾਲੇ ਦੇਖੋ ਘਰ ਉਹਣਾ ਤਾਂ ਬਹੁਤ ਜ਼ਰੂਰੀ ਹੈਗਾ ਅਗ ਤੇ ਆਉਣ ਵਾਲੇ ਟਾਈਮ ਵਿੱਚ ਕਿਉਂਕਿ ਜਿੰਨੀ ਜਿਹੜੇ ਜਨਰੇਸ਼ਨ ਆਉਣੀ ਹੈ। ਉਹਨਾਂ ਨੂੰ ਤੁਸੀਂ ਕਿੱਥੇ ਰੱਖੋਗੇ ਸਭ ਤੋਂ ਮੇਨ ਗੱਲ ਘਾਰ ਉਹਣਾ ਤੇ ਬਹੁਤ ਜ਼ਰੂਰੀ ਹੈਗਾ।
ਹਾਂਜੀ- ਹਾਂਜੀ।
ਬਾਕੀ ਮਿਹਨਤ ਕਰਦੇ ਰਹੇ ਹੋ ਤੇ ਘਰ ਵੀ ਦੇਖੋ ਜੀ, ਸਭ ਕੁੱਛ ਬਣ ਜਾਂਦਾ, ਮਿਹਨਤ ਕਰਨ ਨਾਲ ਤੇ ਦੇਖੋ ਸਭ ਕੁਝ ਮਿਲ ਜਾਂਦਾ। ਜੇ ਤੁਸੀਂ ਘਰ ਬੈਠੇ ਵੇਲੇ ਬੈਠੇ ਰਹੋਗੇ। ਫੋਨ ਚਲਾਉਂਦੇ ਰਹੋਗੇ ਸੋਸ਼ਲ ਮੀਡੀਆ ਦੇ ਟਾਈਮ ਖ਼ਰਾਬ ਕਰੋਗੇ ਤੇ ਤੁਹਾਨੂੰ ਕੁਛ ਨੀ ਮਿਲੇਗਾ ਅਸੀਂ ਕੁਛ ਨੀ ਹੋ ਪਾਏਗਾ ਤੁਸੀਂ ਜਿੰਨੀ ਜ਼ਿਆਦਾ ਮਿਹਨਤ ਕਰੋਗੇ। ਤਾਂ ਹੀ ਤੁਹਾਨੂੰ ਫਲ ਮਿਲੇਗਾ ਉਸ ਚੀਜ਼ ਦਾ।
ਇਹ ਗ ਤੇ ਕੁਛ ਸ
ਜੰਨੇ ਬੱਚੇ ਹੈਗੇ ਨੇ, ਤੁਹਾਨੂੰ ਪਤਾ, ਸੋਸ਼ਲ ਮੀਡੀਆ ਤੇ ਟਾਈਮ ਬਹੁਤ ਖ਼ਰਾਬ ਕਰਦੇ ਪਏ ਨੇ।
ਹਾਂਜੀ-ਹਾਂਜੀ, ਸਾਰੇ ਬੱਚੇ। ਅੱਜ-ਕੱਲ੍ਹ ਤਾਂ ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਨੇ ਗੇਮਾਂ ਖੇਡ ਲਈਆਂ, ਵੈਬ ਸੀਰੀਜਾਂ ਦੇਖ ਲਈਆਂ। ਫ਼ਿਲਮਾਂ ਦੇਖਦੇ ਰਹਿੰਦੇ, ਘਰ ਤੋਂ ਤਾਂ, ਘੱਟ ਬਹੁਤ ਘੱਟ ਨਿਕਲਦੇ ਨੇ ਬਾਹਰ ਜੀ।
ਹਾਂਜੀ-ਹਾਂਜੀ, ਉਹ ਬਸ ਦੇਖੋ ਜੀ, ਪਹਿਲੇ ਵਾਲਾ ਟਾਈਮ ਅਲੱਗ ਹੈਗਾ ਸੀ। ਹਾਂ ਵੀ, ਬੰਦੇ ਇਕੱਠੇ ਹੋ ਜਾਂਦੇ ਸੀ। ਖੇਡ ਕੂਦ ਕਰ ਲਈ, ਫਿਊਚਰ ਦੇ ਬਾਰੇਿਸ ਡਿਸਕਸ ਕਰ ਲਿਆ, ਪਰ ਅੱਜ ਦੀ ਜਨਰੇਸ਼ਨ ਦੇ ਬਸ ਫੋਨ, ਫੋਨ, ਫੋਨ! ਹੋਰ ਕੁਛ ਤੇ ਉਹਨਾ ਨੂੰ ਦਿਖਦਾ ਨੀ ਹੈ ਬਾਹਰ।
ਪਹਿਲੇ ਟਾਈਮ ਚ ਫੋਨ ਵੀ ਬੜਾ ਘੱਟ ਹੀ ਹੁੰਦਾ ਸੀ। ਬ ਬੱਚਿਆਂ ਕੋਲ ਅਸੀਂ ਵੀ ਰਹੇ ਹਾਂ, ਛੋਟੇ ਹੁੰਦੇ ਸਾਡੇ ਕੋਲ ਵੀ ਫੋਨ ਦਸਵ ਤੋਂ ਬਾਅਦ ਹੀ ਮਿਲਿਆ ਸੀਗਾ ਸਾਨੂੰ ਵੀ! ਉਹ ਤੋਂ ਪਹਿਲਾਂ ਵੀ ਆਪਾਂ ਸਾਰੇ ਯਾਰ-ਦੋਸਤ ਬਿਨਾਂ ਫੋਨ ਤੋਂ ਹੀੱ ੇ ਹੋ ਜਾਂਦੇ ਜੀ, ਅੱਜ-ਕੱਲ ਤਾਂ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
ਅੱਜ-ਕੱਲ ਤਾਂ ਫੋਨ ਕਰਕੇ ਬੁਲਾਉਦੇ ਆ, ਤਾਂ ਵੀ- ਇਕੱਠੇ ਹੁੰਦੇ, ਪਹਿਲਾਂ ਬਿਨਾਂ ਫੋਨ ਤੋਂ ਹੀ ਮਿਲ ਜਾਂਦੇ ਸੀ ਸਾਰੇ ਜੀ, ਰ ਪੂਰੇ ਟਾਈਮ ਤੇ ਮਿਲਦੇ ਸੀਗੇ।
ਹਾਂਜੀ-ਹਾਂਜੀ। ਬਿਲਕੁਲ ਸਹੀ ਗੱਲ।
ਅੱਜ-ਕੱਲ ਤਾਂ ਸਾਰਿਆਂ ਦੇ ਕੋਲ ਆਪਣੇ-ਆਪਣੇ ਫੋਨ ਹੈਗੇ ਆ, ਪਰ ਟਾਈਮ ਹੈ ਨੀ ਅੱਜ-ਕੱਲ ਕਿਸੇ ਕੋਲ।
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਹੈ ਉਹ ਤੇ ਤੁਹਾਡੀ! ਬਾਕੀ ਮੈਂ ਤਾਂ ਇ ਚਾਹੁੰਦਾ ਕਿ ਦੇਖੋ ਜੀ, ਸਾਰੀ ਤਰੱਕੀ ਕਰਨ! ਕਿਉਂਕਿ ਦੇਖੋ, ਸਾਰਿਆਂ ਦਾ ਆਪਣਾ-ਆਪਣਾ ਪਲੈਨ ਹੁੰਦਾ ਕਿ ਹਾਂ ਵੀ ਕੀ ਕਰਨਾ ਤੁਸੀਂ ਫਿਊਚਰ ਵਿੱਚ?
ਉਹ ਤੇ ਜੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਅੱਗੇ ਫਿਊਚਰ ਦੇ ਵਿੱਚ, ਤੇ ਕੀ ਕੁਛ ਪੜ੍ਹਾਈ ਵਗੈਰਾ ਕੀਤੀ ਹੈ ਤੁਸੀ, ਕੁਆਲੀਫਿਕ ਹੈ ਤੁਹਾਡੀ?
ਦੇਖੋ ਜੀ, ਮੈਂ ਤੇ ਹਾਲੇ ਬਾਰਵੀਂ ਪਾਸ ਆਊਟ ਸੀ ਤੇ ਮੈਂ ਕੋਲੇਜ ਜੁਆਇਨ ਕੀਤਾ ਸੀ, ਕੋਲੇਜ ਜੁਆਇਨ ਕੀਤਾ ਤਾ ਹੋਇਆ, ਬਸ ਓਹੀ ਕਰਦਾ ਪਿਆ, ਬੀ ਬੀ ਏ ਲਿੱਤੀ ਹੋਈਏ ਮੈਂ। ਫਸਟ ਈਅਰ ਹੈਗਾ ਹਲੇ ਮੇਰਾ, ਤਾਂ ਇਹੀ ਹੈ ਕਿ ਹਾਂ ਅੱਗੇ ਜਾ ਕੇ ਕੋਈ ਬੈਸਟ ਜਿ ਜੋਬ ਮਿਲ ਜਾੇ, ਹਾਂ ਵੀ ਸਾਰੇ ਖੁਸ਼ ਹੋਣ, ਪੇਰੈਂਟਸ ਵੀ ਖੁਸ਼ ਹੋਣ, ਹਾਂ ਗਰਵ ਮਹਿਸੂਸ ਕਰਨਗੇ, ਹਾਂ ਵੀ ਬੱਚਾ ਕੁਛ ਕਰ ਰਿਹਾ ਲਾਈਫ ਵਿੱਚ।
ਤੁਸੀਂ ਮਤਲਬ ਸ਼ੁਰੂਆਤ ਤੋਂ ਕੀ ਕੀ ਕਰਨਾ ਚਾਹੁੰਦੇ ਜੇ, ਕਿ ਹੋਰ ਕੁਛ ਵੀ ਤੁਹਾਡਾ? ਸੀਗਾ ਮਨ ਚ ਵੀ, ਐਂ ਕਰਨਾ ਹੈ ਮੈਂ ਕੋਰ
ਤੇ ਮਰਾ ਮਨ ਤੇ ਦੇਖੋ, ਸਾਰਿਆਂ ਦਾ ਹੁੰਦਾ ਕਿ ਹਾਂ ਬ ਕ੍ਰਿਕਟਰ ਬਣਨਾ, ਮੇਰੇ ਮਨ ਚ ਸਟਾਰਟਿੰਗ ਤੋਂ ਆਈ ਸੀਗੀ, ਹਾਂ ਬ, ਮੈਂ ਕ੍ਰਿਕਟਰ ਹੀ ਬਣਨਾ!
ਹੋਰ ਤੇ ਹੈ ਜੀ, ਸ ਸਹੀ ਗੱਲ, ਮੈਂ ਪੁੱਛਣਾ ਚਾਹੁੰਦਾ ਸੀ ਵੀ ਜਿਵੇਂ ਤੁਸੀਂ ਸਟਰੀਮ ਬੀ ਬੀ ਏ ਲਿੱਤੀ ਹੈ। ਤੇ ਬੀ ਬੀ ਏ ਦੇ ਇਲਾਵਾ ਹੋਰ ਕੁਛ ਵੀ ਲੈਣਾ ਚਾਹੁੰਦੇ ਸੀ, ਜਿਵੇਂ ਪੜ੍ਹਾਈ ਦੇ ਵਿੱਚ?
ਹਾਂਜੀ, ਬੀਵੇ ਦਾ ਮੈਂ ਕੋਰਸ ਕਰਨਾ ਸੀ ਜੀ ਏ ਆਈ ਦਾ, ਕਿਉਂਕਿ ਅੱਜ-ਕੱਲ੍ਹ ਤੁਹਾਨੂੰ ਪਤਾ ਏ ਆਈ ਬੜੀ ਚੱਲੀ ਹੋਈ ਹੈ। ਆਨ ਅਲੀ ਦੀ ਫਿਊਚਰ ਵਿਚ ਵੀ ਦੇਖੋ ਇਹ ਹੀ ਚੱਲਣੀ ਹੈ, ਹੋਰ ਤੇ ਕੁਛ ਮਾਇਨੇ ਰੱਖੇਗਾ ਨੀ ਕੰਮ। ਮੈਂ ਤੇ ਉਹੀ ਕਿਹਾ ਸੀ ਕਿ ਘਰ ਪੇਰੈਂਟਸ ਨੂੰ ਵੀ ਇਹੀ ਕਿਹਾ ਸੀ, ਕਿ ਹਾਂ ਵੀ ਏ ਆਈ ਦਾ ਕੋਰਸ ਕਰਾ ਦੋ, ਪੜ੍ਹਾਈ ਤੇ ਦੇਖੋ ਕੋਈ ਫਾਇਦਾ ਨੀ ਸੀ। ਬੀ ਬੇ ਤਿੰਨ ਸਾਲ ਐ ਵੀ ਵੇਸਟ ਹੈਗੇ ਨੇ। ਇਹੀ ਮੈਂ ਏ ਆਈ ਕਦ ਕੋਰਸ ਕਰ ਲੈਂਦਾ, ਤੇ ਹ ਬ ਕੁਛ ਬਣ ਵੀ ਜਾਂਦੇ ਅੱਗੇ ਜਾ ਕੇ।
ਜੀ ਬਸ ਫਿਰ ਘਰਦਿਆਂ ਦੀ ਵੀ ਮੰਨਨੀ ਪੈਂਦੀ ਹੈ, ਉਹਨਾ ਨੂੰ ਵੀ ਖੁਸ਼ ਕਰਣਾ ਪੈਂਦਾ ਹੈ ਜੀ।
ਉਹ ਗੱਲ ਤੇ ਹੈ, ਬਿਲਕੁਲ ਸਹੀ ਗੱਲ ਹੈ ਤੇ- ਤਾਂ ਹੀ ਫੇਰ ਮੈਂ ਬੀ ਬੀ ਲੈ ਲਈ, ਬੀਬੇ ਵੀ ਦੇਖ ਸਹੀ ਹੈਗੀ, ਵਸ ਸਬਜੈਕਟ ਐਸਾ ਮਾੜਾ ਵੀ ਨਹੀਂੀ ਹੈਗਾ ਕਿ ਹਾਂ ਵੀ ਮਾੜਾ ਕਹਿਿੰਦੀਏ।
ਮਾੜਾ ਤੇ ਨਹੀ ਹੈ ਗਾ ਜੀ ਕਿਹਾ ਸੀ ਮੈ ਬੀਜੀ ਬੀਜੀ ਏ ਬੀਜੀ ਬੀਜੀ ਏ ਉਹ ਤੂੰ ਟ੍ਰੇਨਿੰਗ ਦਿੰਦੇ ਨੇ, ਇੱਕ ਸਾਲ ਦੀ ਉਹ ਦੋ ਸਾਲ ਕੋਰਸ ਕਰਾਉਣ ਤੋਂ ਬਾਅਦ ਇੱਕ ਸਾਲ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ। ਬ ਦੀ ਤੇ ਵਧੀਆ ਜੋਬ ਲਵਾ ਦਿੰਦੇ ਨੇ, ਉਹ ਤੁਹਾਡੇ ਉੱਪਰ ਤੁਸੀਂ ਕਿੰਨੀ ਮਿਹਨਤ ਕਰਦੇ ਹੋ। ਤੇ ਕਿਤੇ ਜੋਬ ਕਰਨਾ ਚਾਹੁੰਦੇ ਹੋ ਉਹ ਤੁਹਾਡੇ ਆਪਣੇ ਉੱਪਰ ਹੋਊਗਾ ਵੀਂ ਕਿ ਤੁਸੀਂ ਕਿਵੇਂ ਕਰਦੇ ਹੋ ਬੀਬੀਏ ਤੇ ਕਿੰਨਾ ਪੜ੍ਹਦੇ ਹੋ ਕਿੰਨਾ ਟਾਈਮ ਦਿੰਦੇ ਹੋ ਆਪਣੀ ਪੜ੍ਹਾਈ ਨੂੰ ਉਹਦੇ ਉੱਪਰ ਫਿਰ ਤੁਹਾਡਾ ਕਰੀਅਰ ਡਿਪੈਂਡ ਕਰੂਗਾ ਜੀ
ਹਾਂਜੀ ਹਾਂਜੀ ਦੇਖੋ ਜੀ ਜ਼ਿਆਦਾ ਜ਼ਿਆਦਾ ਦੇਖੋ ਸਾਰੀ ਚੀਜ਼ ਦਾ ਇੱਕ ਟਾਈਮ ਟੇਬਲ ਬਣਾਉਣਾ ਹੁੰਦਾ ਤਾਂ ਹੀ ਜਾ ਕੇ ਉਹ ਫੋਲੋ ਕਰ ਦਿੰਦਾ ਬੰਦਾ
ਮਨ
ਟਾਈਮ ਟੇਬਲ ਬਣਾਓਗੇ ਤਾਂ ਜਾ ਕੇ ਕੁੱਛ ਹੋਏਗਾ ਦੇਖੋ ਸਵੇਰੇ ਉੱਠੋ ਵੋਕਿੰਗ ਵੂਕਿੰਗ ਕਰੋ ਜੋਗਿੰਗ ਜੋੁਗਿੰਗ ਕਰੋ ਮਾਇੰਡ ਫਰੈਸ਼ ਵੀ ਰਹਿੰਦਾ ਫਿੱਟ ਰਹਿਣਾ ਵੀ ਬੰਦਾ ਬਹੁਤ ਜ਼ਰੂਰੀ ਹੁੰਦਾ ਹੈ
ਖੇਲ ਕੂਦ ਵੀ ਜ਼ਰੂਰੀ ਹੈ ਜੀ ਬਿਲਕੁਲ ਬਹੁਤ ਜ਼ਰੂਰੀ ਹੈ ਖੇਲ ਕੂਦ ਤਾਂ ਬੰਦਾ ਪੜ ਪਾੜ ਕੇ ਡਿਪਰੈਸ ਹੋ ਜਾਂਦਾ ਜੀ ਬਸ ਪੜ ਪੜ ਕੇ ਵੀ ਥੱਕ ਹੀ ਜਾਂਦਾ ਬੰਦਾ ਕਿੰਨਾ ਪੜੂਗਾ
ਹਾਂਜੀ ਸਮਝ ਨੀ ਆਇ ਜੀ ਥੋੜ੍ਹੇ ਬੋਲਣਾ ਦੁਬਾਰਾਵਾਜ਼ ਜੀ ਨਹੀਂੀ ਆ
ਮੈਂ ਕਹਿ ਰਿਹਾ ਕਿ ਬੰਦਾ ਪੜ੍ ਪੜ੍ ਕੇ ਵੀ ਥੱਕ ਜਾਂਦਾ ਬਦਾ ਵੀ ਕਿੱਨਾ ਪੜ੍ਹੋਗਾ ਖੇਲਣਾ ਕੁਦਨਾ ਜ਼ਰੂ ਹੈਗਾ ਜੀ ਪੜ੍ਹਾਈ ਦੇ ਨਾਲ ਜਿੰਨੀ ਪੜ੍ਹਾਈ ਉਹਨਾ ਵੀ ਖੇਡੋ ਖੇਡਣ ਨੂੰ ਵੀ ਟਾਈਮ ਦੇਣਾ ਚਾਹੀਦਾ ਹੈ ਬੰਦਾ ਫਿਟ ਵੀ ਰਹਿੰਦਾ ਮਾਇੰਡ ਫਰੈਸ਼ ਰਹਿੰਦਾ ਤਾਂ ਹੀ ਪੜ੍ਹਾਈ ਹੋਊਗੀ ਉਹਦੇ ਕੋਲ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਇਹ ਤੇ ਬਾਕੀ ਦੇਖੋ ਜੀ ਮੈਂ ਤਾਂ ਇਹੀ ਚਾਹੁੰਦਾ ਕਿ ਹਾਂ ਵੀ ਸਾਰੇ ਬੱਚੇ ਜਿੰਨੇ ਵੀ ਹੈਗੇ ਨੇ ਅੱਜ ਕੱਲ੍ਹ ਦੀ ਜਨਰੇਸ਼ਨ ਫਿਊਚਰ ਵਿੱਚ ਕੁਛ ਵਧੀਆ ਜਾ ਹੀ ਕਰੇ ਕਿਉਂਕਿ ਦੇਖੋ ਜ ਸਾਰੇ ਦੇ ਪੇਰੈਂਟਸ ਕੁਛ ਨਾ ਕੁਛ ਸੋਚਦੇ ਹੈਗੇ ਨੇ ਕਿ ਹਾਂ ਬਈ ਬੱਚਾ ਸਾਡਾ ਕੁਛ ਕਰ ਜੇ
ਉਹ ਤੇ ਹੈਗਾ ਜੀ ਪਰ ਬਸ ਅੱਜ ਕੱਲ ਦੀ ਜਨਰੇਸ਼ਨ ਤਾਂ ਐਵੇਂ ਆ ਸਕੂਲੀ ਸਕੂਲ ਜਾਂਦੇ ਨੇ ਕੋਲੇਜ ਜਾਂਦੇ ਨੇ ਤੇ ਕੁੜੀਆਂ ਪਿੱਛੇ ਪੈ ਗਏ ਨੇ ਕੰਟੀਨ 'ਚ ਬੈਠੇ ਰਹਿੰਦੇ ਨੇ ਪੜ੍ਹਾਈ ਬਹੁਤੱਟ ਹੀ ਕਰਦੇ ਨੇ ਲੈਕਰ ਇੱਕ ਲੈਕਚਰ ਲਿਆ ਅਟੈਂਡੈਂਸ ਦੇ ਦੀ ਤੇ ਉਸ ਤੋਂ ਬਾਅਦ ਗਰਾਉਂਡ ਚ ਬੈਠੇ ਰਦੇ ਨੇ ਕੰਟੀਨ ਬੈਠੇ ਰਿੰਦੇ ਨੇ ਚਾਹ ਪੀਂਦੇ ਨੇ ਖੋਬੀਆਂ ਨਸ਼ੇ ਤੇ ਲਾਗੀਆਂ ਨੇ ਮੁੰਡਿਆਂ ਚ ਦੀ ਜਨਰੇਸ਼ਨ ਨਸ਼ੇ ਕਰਦੇ ਨੇ ਛੋਟੀ ਛੋਟੀ ਉਮਰ ਦੇ ਮੁੰਡੇ
ਹਾਂਜੀ ਹਾਂਜੀ ਉਹ ਬਿਲਕੁਲ ਗਲਤ ਗੱਲ ਉਹਦੇ ਪੇਰੈਂਟਸ ਵੀ ਨੀ ਦੇਖੋ ਧਿਆਨ ਦਿੰਦੇ ਕਿ ਹਾਂ ਵੀ ਸਾਡਾ ਬੱਚਾ ਜਾ ਰਿਹਾ ਪੜ੍ਹਾਈ ਵੀ ਕਰ ਰਿਹਾ ਕੁਛ ਹੋਰ ਅਵਾਰਾ ਗਰਦੀ ਕਰਦਾ ਪਿਆ
ਹਾਂਜੀ ਹਾਂਜੀ ਇਹ ਤਾਂ ਗੱਲ ਹੈ ਜੀ ਤੇ ਅੱਜ ਕੱਲ੍ਹ ਦੇ ਬੱਚੇ ਪਲੱਸ ਟੂ ਤੋਂ ਬਾਅਦ ਆਪਣਾ ਘਰ ਛੱਡ ਜਾਂਦੇ ਨੇ ਬਾਹਰਲੇ ਸ਼ਹਿਰ ਚਲੇ ਜਾਂਦੇ ਨੇ ਪੜ੍ਹਨ ਨੂੰ ਤੇ ਉੱਥੇ ਜਾ ਕੇ ਹੋਰ ਵਿਗੜ ਜਾਂਦੇ ਨੇ ਘਰਦਿਆਂ ਧਿਆਨ ਰਹਿੰਦਾ ਨੇ ਬਿਲਕੁਲ ਵੀ ਉਹਨਾਂ ਦੇ ਉੱਥੇ ਕਿਹਨੇ ਦੇਖਣਾ ਕਰਦਿਆਂ ਨੇ ਵੀ ਕੀ ਕਰ ਰਿਹਾ ਸਾਡਾ ਮੁੰਡਾ ਕੀ ਨਹੀਂ ਕਰ ਰਿਹਾ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਉਹਥ ਤੁਹਾਡੀ ਬਿਲਕੁਲ ਸਹੀ ਗੱਲ ਬਾਕੀ ਤੇ ਮੈਂ ਤੇ ਚਲੋ ਵਿਹਲਾ ਬੈਠਾ ਹੀ ਮੈਂ ਕਿਹਾ ਚਲੋ ਫੋਨ ਫੋਨ ਕਰ ਲੈਂੇ ਹਾਂ ਬਾਕੀ ਆ ਫਿਊਚਰ ਦੇ ਬਾਰੇ ਡਿਸਕਸ ਕਰਨਾ ਸੀਗਾ ਮੈਨੂੰ ਕੋਈ ਡਾਊਟ ਦਊਟ ਜਾ ਰਿਹਾ ਸੀ ਕਿ ਭ ਫਿਊਚਰ ਵਿੱਚ ਕੀ ਕਰੀਏ ਕੀ ਨਾ ਕਰੀਏ ਬਾਕੀ ਤੁਹਾਡੀ ਕੀ ਸਲਾਹ ਹੈ ਕਿ ਹਾਂ ਵੀ ਫਿਊਚਰ ਵਿੱਚ ਕਰਨਾ ਕੀ ਚਾਹੀਦਾ
ਜਿਵੇਂ ਤੁਸੀਂ ਲਿੱਤੀ ਹੋਈ ਹੈ ਫਿਲਹਾਲ ਤਾਂਹਿ ਦਿ ਰੀ ਧਿਆਨ ਦਿਓ ਤੁਸੀਂ ਵਧੀਆ ਮਿਹਨਤ ਕਰੋ ਇਹਦੇ ਤੇ ਹੀ ਇਸ ਲੈਨ ਚ ਤੁਸੀਂ ਅੱਗੇ ਜਾ ਸਕਦੇ ਹੋ ਟ੍ਰੇਨਿੰਗ ਤੁਸੀਂ ਵਧੀਆ ਕਰਿਓ ਇੱਕ ਸਾਲ ਦੀ ਜਿਹੜੀ ਟ੍ਰੇਨਿੰਗ ਹੋ ਤੁਹਾਡੀ ਤੁਹਾਡੇ ਸਕਿੱਲਸ ਚੈੱਕ ਹੋਣਗੇ ਅੱਗੇ ਜਾ ਕੇ ਉਹਦੇ ਦੇਸ ਤੇ ਤੁਹਾਨੂੰ ਅੱਗੇ ਨੌਕਰੀ ਮਿਲੂਗੀ ਤੇ ਤੁਸੀਂ ਟ੍ਰੇਨਿੰਗ ਚ ਮੈਂ ਤਾਂ ਇਹੀ ਕਹਿਣਾ ਚਾਹਵਾਂਗਾ ਪ੍ਰੈਜੈਂਟ ਰਹੋ ਜੀ ਸਾਰੇ ਲੈਕਚਰਾਂ ਚ ਜਿਵੇਂ ਅੱਜ ਕੱਲ ਦੀ ਜਨਰੇਸ਼ਨ ਹੈ ਤੁਸੀਂ ਨਾ ਕਰਿਓ ਐਵੇਂ ਵੀ ਆਪਣੇ ਲੈਕਚਰ ਲਾਓ ਕੋਾਲਜਾਂ ਚ ਦੇਖੋ ਜੀ ਵਿਗੜਨਾ ਤੇ ਸੁਧਰਨਾ ਆਪਣੇ ਹੱਥ ਚ ਹੈਗਾ ਹੁਣ ਤੁਸੀਂ ਕੋਲੇਜ ਪੜ੍ਹਨ ਜਾਂਦੇ ਹੋ ਕਿ ਘੁੰਮਣ ਜਾਂਦੇ ਹੋ ਤੁਹਾਡੇ ਉੱਪਰ ਹੈਗਾ ਜੀ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਉਹ ਤੇ ਦੇਖੋ ਜੀ ਬੱਚਿਆਂ ਦੇ ਮਾਇਡ ਸੈਟ ਹੁੰਦਾ ਹੈ ਕੀ ਕਰਨਾ ਉਹਨਾਂ ਨੇ ਘਰਜਿਆਂ ਦੇ ਬਾਰੇ ਸੋਚਣਾ ਆ ਆਵਾਰਾਗਰਦੀ ਕਰਨੀ
ਹਾਂਜੀ ਹਾਂਜੀ ਉਹ ਆਏ ਜੀ ਹੁਣ ਕੋਲੇਜ ਚ ਤੁਹਾਨੂੰ ਵੀ ਦੋ ਤਰ੍ਹਾਂ ਦੇ ਲੋਕ ਮਿਲਣਗੇ ਜਿਹੜੇ ਇੱਕ ਪੜ੍ਹਨ ਵਾਲੇ ਹੋਣਗੇ ਇੱਕ ਘੁੰਮਣ ਵਾਲੇ ਹੋਣਗੇ ਤੇ ਕਦੇ ਕਦਾਰ ਐਵੇਂ ਹੁੰਦਾ ਹੈ ਕਿ ਪੜ੍ਹਨ ਵਾਲੇ ਬੱਚਿਆਂ ਦੀ ਨੌਕਰੀ ਨਹੀਂ ਲੱਗਦੀ ਜਿਹੜੇ ਘੁੰਮ ਘੁੰਮਦੇ ਫਿਰਦੇ ਨੇ ਪਰ ਉਹ ਪੜ੍ਹਾਈ ਵੀ ਟਾਈਮ ਤੇ ਕਰਦੇ ਨੇ ਤੇ ਉਹ ਵਧੀਆ ਵਧੀਆ ਸਕਸੈਸ ਹੋ ਜਾਂਦੇ ਨੇ ਜੀ ਬਸ
ਹਾਂਜੀ ਜੀ ਬਿਲਕੁਲ ਸਹੀ ਗੱਲ ਹ ਬਾਕੀ ਦੇਖੋ ਜੀ, ਅਸੀਂ ਤਾ ਇਹੀ ਚਾਹੁੰਦੇ ਆ। ਕੀ ਹਾਂ ਬਾਈ ਸਾਰੇਆਂ ਤਾ ਫਿਊਚਰ ਬਰਾਈਟ ਹੋਏ। ਬਾਕੀ ਕੋਈ ਵੀ ਦੇਖੋ, ਪਿੱਛੇ ਤੇ ਰਹਿਣਾ ਨਹੀਂ ਚਾਹੀਦਾ। ਅੱਜਕਲ ਤੇ ਕੋਲ ਪੈਸਾ, ਮਾਇਨੇ ਰੱਖਦਾ ਐ। ਤੁਹਾਨੂੰ ਪਤਾ ਹੈ, ਇਹ ਗੱਲ। ਅੱਜ ਕੱਲ ਨੌਲੇਜ ਵੀ ਇਨੀ। ਕੁਛ ਮਾਇਨੇ, ਨਹੀਂ ਲੱਗਦੀ। ਜਿਨਾ ਪੈਸਾ ਮਾਈਨੇ ਰੱਖਦਾ ਹੈ।
ਉਹ ਤੇ ਹੈ ਜੀ, ਅੱਜ ਕੱਲ੍ਹ ਤਾਂ ਪੈਸੇ ਦੇ ਜੋਰ ਹੈ।
ਸਾਰੇ ਥੱਲੇ, ਵੜਗੇ ਨਹੀਂ ਹੋਏਗਾ। ਤੇ ਕੋਈ ਫਾਇਦਾ ਨਹੀਂ ਹੈਗਾ।
ਤਾਂ ਹੀ, ਅਸੀਂ ਵੀ, ਦੇਖੋ ਜੀ ਕੋਈ। ਫਾਰਮ- ਫੁਰਮ, ਨਿਕਲਦਾ ਸਰਕਾਰੀ। ਅਸੀਂ ਵੀ ਭਰ ਦਿੰਦੇ ਆ। ਕੀ ਪਤਾ, ਕਿਸਮਤ ਕਦੋਂ ਰੰਗ ਲੈ, ਲੇ।
ਸਹੀ ਗੱਲ ਹ ਜੀ। ਵਧੀਆ ਗੱਲ ਹੈ। ਭਰਨਾ ਚਾਹੀਦਾ ਫਾਰਨ ਤਾਂ। ਪੇਪਰ ਦੇਣੇ ਚਾਹੀਦੇ ਨੇ, ਜਿਵੇਂ ਤਿਆਰੀ ਕਰੋਗੇ। ਵਧੀਆ ਰਿਜ਼ਲਟ, ਮਿਲੂਗਾ ਤਾ ਨੌਕਰੀ ਲੱਗ ਵੀ, ਸਕਦੀ ਹੈ। ਟਰਾਈ ਕਰਨ ਤੇ ਕੀ ਹਰਜ ਹੈ।
ਹਾਂਜੀ- ਹਾਂਜੀ, ਬਿਲਕੁਲ ਸਹੀ ਗੱਲ ਹੈ। ਬਾਕੀ ਚਲੋ। ਗੱਲ ਕਰਕੇ, ਤੁਹਾਡੇ ਨਾਲ ਵਧੀਆ ਲੱਗਾ। ਮੈਂ ਫੇਰ ਕਰਨਾ, ਬਾਅਦ ਚੋ ਮੇਰੇ ਯਾਰ, ਦੋਸਤ ਆ ਗਏ ਜੀ। ਉਹਨਾਂ ਨਾਲ, ਟਾਈਮ ਸਪੈਂਡ ਕਰ ਲਾ ਥੋੜਾ।
ਹਾਂਜੀ, ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵਧੀਆ ਲੱਗਾ, ਤੁਹਾਡੇ ਨਾਲ ਗੱਲ ਕਰਕੇ। ਸਤਿ ਸ਼੍ਰੀ ਅਕਾਲ ਜੀ